ਹੈਲੋ
ਹਾਂਜੀ ਸਸ਼ ਸ੍ਰੀ ਅਕਾਲ ਜੀ। ਹੈਲੋ।
ਤੁਸੀਂ ਠੀਕ ਹੋ? ਹੈਲੋ। ਤੁਸੀਂ ਠੀਕ ਹੋ? ਹਾਂਜੀ, ਤੁਸੀ ਸੁਣਾਓ। ਹਾਂਜੀ ਹਾਂਜੀ।
ਹਾਂਜੀ ਠੀਕ-ਠਾਕ।
ਬੀਜੀ ਤੇ ਨਹੀਂ ਹੈਗੇ।
ਹੂੰ ਨਈ ਨਈ
ਮੈਂ ਕਿਹਾ ਬਿਜੀ ਤੇ ਨੀ ਹੈਗੇ। ਹੋਰ ਅੱਛਾ। ਬਸ ਵਧੀਆ। ਕੀ ਕਰ ਰਈ ਸੀ?
ਬੈਠੇ ਬਸ ਪਾਣੀ ਪੀ ਰਹੀ ਸੀ।
ਵਾਹ
ਹ
ਤੁਸੀਂ ਆਪਣੇ ਬੱਚਿਆਂ ਦਾ ਬਰਡੇ ਕਿਸ ਤਰ੍ਹਾਂ ਮਨਾਂਦੇ ੳ?
ਆਮ ਕੇਕ ਵਗੈਰਾ ਲਿਆ ਕੇ, ਵੈਸੇ ਤੇ ਰਾਤ ਦੇ ਟਾਈਮ ਈ ਕੇਕ ਲੈ ਈ ਦਾ ਹੁਂਦਾ ਵੇ ਛੁਪਾ ਕੇ। ਅੱਠ ਨੌ ਵਜੇ ਕੇਕ ਲੈਏਦਾ ਤੇ ਆਪਣਾ ਬਾਰਾਂ ਵਜੇ ਹਾਂਜੀ। ਬਾਰਾ ਵਜੇ ਉਠਾ ਕੇ
ਅੱਛਾ ਕਰਕਟ ਭਾਸ਼ਾ ਆਪ ਬੱਚੇ ਮ ਦ, ਅੱਛਾ ਦੇਗ ਵਗੈਰਾ ਕਰਾਂਦੇ ਉ। ਗੁਰਦੁਆਰੇ ਜਾਂਦੇ ਹੋਣੇ ਉ। ਦੇਗ ਕਰਾਉਂਦੇ ਹੋਣੇ ਆਂ। ਹਮ ਹਾਂ ਜੋਇਡ ਫੈਮਲੀ ਚ ਬੜੀ ਦਿੱਕਤ ਆਉਂਦੀ ਏ, ਤੁਸੀਂ ਤੇ ਸਿੰਗਲ ਹੈਗੇ ਉ ਤੁਸੀਂ ਤੇ ਵਧੀਆ ਤੁਹਾਡਾ ਤੇ। ਅਲਾਗ ਉ ਜੀਵੇਂ। ਉਹ ਜਾ ਸਕਦੇ ਉ ਨਾ ਉਹ ਵਧੀਆ ਰ ਵਧੀਆ ਹਾਂ ਹਾਂ ਉਹ ਤੇ ਮੰਮਾ ਵਾਸਤੇ ਹਾਂ ਪੈਕ ਕਰਵਾ ਲਈ ਦੇ ਹੁਨੇ ਆਂ।
ਹਾਂਜੀ ਕਿਉਂਕਿ ਮੰਮੀ ਜਾ ਨਹੀਂ ਸਕਦੇ ਨਾ, ਗੋਡਿਆਂ ਤੋਂ ਥੋੜਾ ਪਰੇਸ਼ਾਨ ਹੈਗੇ ਨੇ ਮੰਮੀ।
ਅੱਛਾ
ਹਾਂਜੀ
ਅਜ ਕਲ ਬਸ ਵੈਸੇ ਈ ਸਾਰਿਆਂ ਨੂੰ ਪ੍ਰੋਬਲਮ ਹੈਗੀ ਗੋਡੀਆਂ ਦੀ।
ਗੋਡੇਆਂ ਦੀ ਪ੍ਰੋਬਲਮ ਜ਼ਿਆਦਾ ਹੋਈ ਦੀ ਏ ਨਾ ਅੱਜ ਕੱਲ। ਬਸ ਫਿਰ ਹੁਨ ਸ਼ਰੀਰ ਬਜ਼ੁਰਗ ਹੈਗਾ ਵੇ। ਹਾਂਜੀ ਹਾਂਜੀ ਚਲੋ, ਉਮਰ ਦੇ ਹਿਸਾਬ ਨਾਲ ਫੇਰ ਦਿੱਕਤਾਂ ਤੇ ਹੁੰਦੀਆਂ ਈ ਨੇ।
ਹਾਂ ਸਹੀ ਗੱਲ ਏ, ਅੱਜ ਕੱਲ ਆਪਣੇ ਚੰਗੇ ਭਲੇ ਦੀ ਸਾਡੇ ਵਰਗੀਆਂ ਤੇ ਫਿਰ ਉਹ ਤੇ, ਉਹ ਤੇ ਹੈ ਹਾਂ ਅਸੀਂ ਤੇ ਪਤਲੀਆਂ ਏਂ ੲੈ ਵਾਲੀ ਉਮਰ ਵੀ ਅਸੀਂ ਬਿਤਾ ਸਕਾਂਗੇ ਕਿ ਨਈ ੲੈ ਵੀ ਏ।
ਬਿਲਕੁਲ ਜੀ ਬਿਲਕੁਲ ਏਹੀ ਗੱਲ ਹੈਗੀ ਏ। ਹਾਂਜੀ ਖਾਨ ਪੀਨ ਦਾ ਐਨਾ ਹੈ ਈ ਨਹੀ ਬਿਲਕੁਲ ਹਰ ਇੱਕ ਚੀਜ਼ ਚ ਮਿਲਾਵਟ ਹੈਗੀ ਏ, ਪੈਲਾਂ ਤੇ ਇੰਨੇ ਅੱਛੇ ਜੇ ਖਾਣੇ ਹੁੰਦੇ ਸੀ। ਉਹ ਖਾਦੇ ਨੇ ਤੇ ਅੱਜ ਤੱਕ ਬਜ਼ੁਰਗ ਬੰਦੇ ਜਿਹੜੇ ਹੈਗੇ ਨੇ ਚੱਲ ਰਹੇ ਨੇ। ਅਦਰਵਾਈਜ਼ ਸਾਡੇ ਵਰਗੇ ਪਤਾ ਨੀ ਕਿਸ ਤਰ੍ਹਾਂ ਮੈਨੇਜ ਕਰਾਂਗੇਂ ਟਾਈਮ ਨਹੀਂ ਲੱਗਦਾ ਬਸ। ਅਤੇ ਮੁਸ਼ਕਿਲ ਨਾਲ ਪੰਜਾਹ ਸੱਠ ਦੀ ਹੀ ਏਜ ਹੈਗੀ ਅੱਜ ਕੱਲ੍ਹ ਦੇ ਬੰਦਿਆਂ ਦੀ।
ਹਾਂ ਅੱਜ ਕੱਲ ਉਹ ਵੀ ਨਹੀਂ ਰਹੀ ਹੈਗੀ ਤੇ। ਝੱਟ ਦਾ ਪਤਾ ਨੀਂ ਕੀ ਹੋਣਾ। ਹੋਰ, ਬਸ ਇਹੀ ਹੈ, ਬਸ ਹੈਗਾ ਕਿ ਬੱਚੇ ਚਲੋ ਬਰਡੇ ਬਣਾਓ ਖ਼ੁਸ਼ ਹੋ ਜਾਂਦੇ ਨੇ ਬੱਚੇ ਦਾ ਮਨ ਹੁੰਦਾ ਹੈ।
ਬੱਚਿਆਂ ਦਾ ਮਨ ਹੁੰਦਾ ਹੈ, ਪਹਿਲੇ ਬੱਚੇ ਹਾਂ ਪਹਿਲੇ ਬੱਚਿਆਂ ਨਾਲ ਆਪਣਾ ਗਲੀ ਦੇ ਬੱਚੇ ਵੀ ਬੁਲਾ ਲੈਂਦੇ ਹੁੰਦੇ ਸੀ ਕੇਕ ਮੰਗਾ ਲੈਣਾ। ਹਾਂਜੀ, ਹਾਂਜੀ। ਹੁਣ ਬੱਚੇ ਬਚੇ ਮੰਗਵਾਉਂਦੇ ਕੋਈ ਨੀ, ਹੁਣ ਇਸ ਕਰਕੇ ਸਰਪ੍ਰਾਈਜ਼ ਕੇਕ ਕਟਵਾ ਕ ਦੇਰ ਰਾਤ ਦੇ ਟਾਈਮ ਬਾਰਾਂ-ਸਾਢੇ-ਬਾਰਾਂ ਆਪਣਾ ਫੇਿਰ ਉਸ ਤੋਂ ਬਾਅਦ ਗੁਰਦੁਆਰੇ ਦੇਗ ਕੜਾਹ ਸਵੇਰੇ, ਸਵੇਰੇ ਯਾ ਦੇਗ ਨਾ ਹੋਏ ਤੇ, ਮੈਂ ਦੂਸਰਾ ਮਤਲਬ ਪ੍ਰਸ਼ਾਦ ਜਿਵੇਂ ਬਜ਼ਾਰੋਂ ਲੈ ਕੇ ਕੇ ਦੇ ਦਿੱਤਾ ਕੋਈ ਡੱਬਾ ਵਗੈਰਾ ਔਰ ਫੇਰ, ਸ਼ਾਮ ਦੇ ਟਾਈਮ ਰੋਟੀ-ਰੂਟੀ ਬਾਹਰ।
। ਹਾਂ ਵਧੀਆ ਸਗੋ । ਹਾਂ ਸਹੀ ਗੱਲ ਹੈ, ਐਵੇਂ ਮਨਾਉਦੇ ਨੇ ਕਈ। ਅਸੀਂ ਵੀ ਇਸ ਤਰ੍ਹਾਂ ਹੀ ਕਰਨੇ ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ। ਅਸੀਂ ਵੀ ਐਸ ਤਰਾਂ ਹੀ ਜਿਵੇ ਸਵੇਰੇ ਹਾਂਜੀ ਦੇਗ ਕਰਾ ਕੇ ਬਸ ਬੱਚਿਆਂ ਨੂੰ ਮੇਰੇ ਉਹ ਵੀ ਹੈਗੇ ਨੇ ਨਾ ਜਠਾਣੀ ੳ ਦੇ ਬੱਚੇ ਹੋ ਗਏ ਅਸੀਂ ਸਾਰੇ ਜਿਵੇਂ ਰਾਤ ਦੇ ਡਿਨਰ ਤੇ ਜਾਂਦੇ ਹਾਂ। ਬਾਰ ਹੀ। ਹਾਂਜੀ ਜੁਆਇਨ ਹੈਗੀ ਹਾਂਜੀ। ਸਾਡੇ ਅਸੀਂ ਦੋ ਸਿਸਟਰ ਇੱਕੋ ਘਰ ਹੀ ਹੈਗੇ ਆ ਹਨਾ।
ਹਾਂਜੀ ਮੈਨੂੰ ਪਤਾ ਹੇ। ਫੇਰ ਉਹੀ ਤੁਹਾਡੀ ਜੇਠਾਣੀ ਲੱਗੀ ਸ਼ਾਇਦ?
ਹਾਂਜੀ, ਕਿਹੜੇ ਵਲੇ? ਜੇੜੀ ਬਿਗ ਸਿਸਟਰਸ ਹੈਗੀ ਨਾ, ਹਾਂਜੀ, ਹਾਂਜੀ। ਬੇਬੀ ਨਾਮ ਹੈ ਉਹਨਾ ਦਾ। ਹਾਂਜੀ ਹਾਂਜੀ ਪਤਾ ਹੈ। ਹਾਂਜੀ ਉਹ ਤੇ ਹਾਂ ਹਾਂਜੀ ਹਾਂ। ਜੇਠਾਣੀ ਰਲਾਣੇ।
ਕੋਈ ਬੱਚਿਆਂ ਨਾਲ ਲੜਾਈ ਤੇ ਨਹੀ ਹੋਂਦੀ ਬੱਚਿਆਂ ਕਰਕੇ?
ਕਈ ਵਾਰ ਹੋ ਵੀ ਜਾਂਦੀ ਹੈ। ਹਰ ਕਿਸੇ ਦੇ ਘਰ ਚੱਲਦੀ ਹੈ, ਨਹੀਂ? ਕਈ ਵਾਰ ਹੋ ਜਾਂਦੇ ਬੱਚੇ ਹੋਣ ਸ਼ੈਤਾਨ ਬੜੇ ਜ਼ਿਆਦਾ ਸ਼ੈਤਾਨ ਨੇ ਸਾਡੇ। ਨਹੀਂ, ਨਹੀਂ ਉਹ ਚੀਜ਼ ਨੇ, ਨਾ, ਨਾ।
ਹਾਂ
ਚੀਜ਼ ਨੇ ਹੈ। ਬਸ ਬੱਚੇ ਹੈਗੇ ਆ ਥੋੜੇ ਸ਼ੈਤਾਨ ਹਾਂ ਨਹੀਂ, ਨਹੀਂ। ਬਿਲਕੁਲ ਨਹੀਂ।
ਤਾਨੀਆਂ ਠੀਕ ਹੈ ਨਾ? ਜੇ ਉਹਨਾਂ ਦੇ ਚੱਕਰ ਚ ਵੱਡੇ ਬੋਲ ਪੈਣ ਨਾ ਉੱਥੇ ਗੱਲ ਗਲਤ ਹੋ ਜਾਂਦੀ ਹੈ।
ਸਹੀ ਗੱਲ ਹੈ, ਹਾਂਜੀ। ਇਹੀ ਹੋਏ ਨਾ ਹਾਂ ਬੱਚੇ ਫੇਰ ਲੜ ਕੇ ਫੇਰ ਇੱਕੋ।
ਹਾਂਜੀ। ਬੱਚੇ ਫੇਰ ਇਕ ਜਾਣੇ ਨੇ ਲੜ ਝਗੜ ਕੇ। ਐਵੇਂ ਵੱਡਿਆਂ ਦੇ ਮੂੰਹ ਮਹਿਲੇ ਹੋਣਗੇ ਕੀ ਫਾਇਦਾ।
ਹਾਂਜੀ, ਹੋਰ। ਕਿੱਧਰ? ਹਾਂਜੀ, ਹਾਂਜੀ ਜਾਂਦੇ ਹਨ। ਸਾਡਾ ਕਲ ਅਸੀਂ ਓਧਰ ੳਲੀ ਸਾਈਡ ਹੀ ਜਗ੍ਹਾ ਲਈਦੇ ਨਾ। ਮੇਰੀ ਮਾਸੀ। ਹਾਂਜੀ, ਹਾਂਜੀ ਰਿਲੇਸ਼ਨ ਵਿਚ ਮਾਸੀ। ਅਸੀਂ ਓਧਰ ਉਹਲੀ ਸਾਈਡ ਹੀ ਮਕਾਨ ਵੀ ਪਾਇਏ ਦਾ ਨਾ, ਮੇਰੀ ਜੇਠਾਣੀ ਨੇ। ਹਾਂਜੀ, ਹਾਂਜੀ ਉਹ
ਤੇ ਉਹ ਸੈਪਰੇਟ ਹੈਗੇ ਨੇ ਉਹ।
ਹਾਂਜੀ ਨਈ ਹੁਣ ਹੋ ਜਾਣਗੇ ਜਿਵੇਂ ਹੁਣ ਪਾਇਆ ਤਾ ਨਾ ਵੈਸੇ, ਅ ਟਾਈਮ ਲੱਗੇਗਾ ਥੋੜਾ ਬਣ ਰਿਹਾ ਹਜੇ ਤੇ।
ਅੱਛਾ-ਅੱਛਾ।
ਚਲੋ
ਹਜੇ ਥੋੜਾ ਟਾਈਮ ਲੱਗੇਗਾ ਅਜੇ ਕਾਫੀ ਕੁਛ ਰਹਿੰਦਾ ਹੈਗਾ। ਬਸ ਵੇਖੋ ਦਲ ਕਦੀ ਬੱਦਲ ਆ ਰਿਹਾ ਕਦੀ ਧੁੱਪ ਚੜ ਰਹੀ ਆ ਮੌਸਮ ਵੇਖੋ ਕਿਸ ਤਰ੍ਹਾਂ ਦਾ ਹੋ ਗਿਆ।
ਮੌਸਮ ਬੜਾ ਖਰਾਬ ਹੋਏਦਾ ਇਸ ਟਾਈਮ ਬੰਦਾ ਐ ਨਾ ਬਿਮਾਰੀ ਆਲਾ ਮੌਸਮ ਹੈਗਾ ਵੇ ਸਾਰਾ।
ਸਈ ਗੱਲ ਏ, ਗਰਮੀ ਠੰਡ ਏ ਇਕਦਮ ਹੋ ਜਾਂਦੀ ਐ, ਹ ਉਰ ਗਰਮੀ ਤਿੰਨ ਦਿਨ ਤੇ ਈ ਬਾਰਿਸ਼ ਰੁਕਣ ਦਾ ਨਾਂ ਈ ਨੀ ਸੀ।
ਨਾਂ ਨੀ ਲਿਆ ਅਰੇ ਉਹ ਵੀ ਸੋਚੋ ਜਿਨਾਂ ਦੇ ਬੜੀ ਗਰਮੀ ਆਂਦੀ ਆਂ ਏਨਾ ਏ ਸੀ ਨਾ ਪੱਖੇ ਹੈਗੇ ਨੇ।
ਹਾਂ ਜਿਹੜੇ ਝੋਂਪੜੀਆਂ ਚ ਰਹਿੰਦੇ ਆ ਸਿਰਫ ਇਹ ਵੀ ਸੋ ਗੁਨਾ ਸਈ ਆ। ਹਾਂ ਸਾਡੇ ਆਲੀ ਸਾਈਡ ਚ ਬੜਾ ਜਿਆਦਾ ਹੋ ਜਾਂਦਾ, ਸਾਡੇ ਕੱਚੀ ਜਗ੍ਹਾ ਨਾ।
ਹਾਂ ਬਸ ਸੜਕਾਂ ਦਾ ਬੁਰਾ ਹਾਲ ਹੈਗਾ ਵੇ ਹਾਂ ਬਸ ਸੜਕਾਂ ਦਾ ਬੁਰਾ ਹਾਲ ਏ, ਸਾਡੇ ਥੇ ਬੂਏ ਤੇ ਗੋਡੇ-ਗੋਡੇ ਤੱਕ ਪਾਣੀ ਆ ਜਾਂਦਾ ਵੇ, ਸਵੇਰੇ ਭਰਿਆ ਪਾਣੀ ਆਪਣਾ ਰਾਤ ਦੇ ਟਾਈਮ ਜਾ ਕੇ ਨਿਕਲਿਆ ਵੇ।
ਹਾਂ ਆਣ-ਜਾਣ ਨ ਚ ਵੀ ਦਿੱਕਤ ਹੋ ਜਾਂਦੀ ਏ ਨਾ ਬੜੀ ਫੇਰ ਹੂੰ। ਬਸ ਉਹ ਆਣਾ-ਜਾਣਾ ਬੱਚਿਆਂ ਨੇ ਵੀ। ਹਾਂ ਬੱ ਚੇ ਰਹਿੰਦੇ ਵੀ ਨੀ ਬੱ ਚੇ ਜਾਨ ਕੇ ਨਿਕਲਦੇ ਜੇ ਸਾਡੇ ਵੀ ਇੰਨੇ ਸ਼ੈਤਾਨ ਹੈਗੇ ਨੇ ਛੋਟੇ ਹੈਗੇ ਨੇ।
ਹਾਂ ਨੀ ਮੈਂ ਘਰ ਨਾ ਹੋਵਾ ਨਾ ਫੇਰ ਨਿਕਲ ਜਾਂਦਾ ਮੇਰਾ ਕਾਕਾ। ਜੇ ਕਾਰ ਐ ਤੇ ਡੰਡਾ ਦੇ ਕੇ ਰੱਖੀ ਦਾ ਵੇ ਘਰੋਂ ਨਿਕਲਣ ਨੀ ਦਿੰਦੀ ਮੈਂ।
ਹਾਂ ਬੱਚੇ ਮੰਨਦੇ ਨ ਅੱਜ-ਕੱਲ ਕੁਛ ਤੁਈ ਨੀ ਅੱਜ-ਕੱਲ ਬੜੇ ਸ਼ੈਤਾਨ ਹੈਗੇ ਨੇ ਇਹਨਾਂ ਨੂੰ ਬ ਮੇਰੇ ਛੋਟੇ ਨੇ ਦੋਨੋ ਮੇਰਾ ਇੱਕ ਚਾਰ ਸਾਲ ਦਾ ਹੈਗਾ ਐ ਇੱਕ ਵੱਡਾ ਹੈਗਾ ਐ ਦਸ ਸਾਲ ਤੋਂ ਨੌ ਸਾਲ ਦਾ ਹੋ ਗਿਆ ਉਹ, ਹਾਂਜੀ ਵੱਡੇ ਵਾਲਾ, ਹਾਂਜੀ। ਮੇਰਾ ਹੈਗਾ ਸੈਕਿੰਡ ਹੋਰ ਛੋਟੇ ਵਾਲਾ ਹੁਣੇ ਪਾਇਆ ਉਹਨੂੰ ਮੋਡਲ ਵਿੱਚ। ਉਹ ਹਜੇ ਨਰਸਰੀ। ਹਾਂਜੀ-ਹਾਂਜੀ ਇੱਕ ਹਿੰਦੂ ਪਬਲਿਕ ਐ ਅਲੱਗ-ਅਲੱਗ ਪਾਇਆ। ਉਹ ਪਹਿਲੇ ਸ਼ੁਰੂ ਤੋਂ ਈ ਜਾ ਰਿਹਾ ਨਾ ਵੱਡਾ ਅਰੇ ਉਹ ਬੇਸ ਨੀ ਐ ਹਿੰਦੂ ਪਬਲਿਕ ਦਾ ਜਰਾ ਵੀ ਮੈਨੂੰ ਪਸੰਦ ਨੀ ਐ।
'ਤੇ ਤੁਸੀਂ ਉਹ ਆਪਣੇ ਵੱਡੇ ਬੱਚੇ ਨੂੰ ਵੀ ਕੱਢ ਲੋ ਉਧਰੋਂ ਦੀ।
ਅਰੇ ਹੁਣ ਵੇਖਾਂਗੇ, ਸੋਚ ਰਹੇ ਆ। ਹਜੇ ਅਗਲੇ ਸਾਲ ਦੇਖਾਂਗੇ ਨੀ 'ਤੇ ਫੋਮ ਵਗੈਰਾ ਹੋਣ ਨਾ ਉਹ ਨਾ
ਹਾਂ-ਹਾਂ ਥੋੜਾ ਹੱਥ ਪੈਂਨਦਾ ਐ 'ਤੇ ਤੁਸੀਂ ਅੱਛਾ ਜੀ ਤੁਸੀਂ ਦੋਨੋ ਬੱਚਿਆਂ ਨੂੰ ਪੜ੍ਹ ਦੋ ਇੱਥੋਂ ਦੀ ਕਿਉਂਕਿ ਇਹ ਹਿੰਦੂ ਪਬਲਿਕ 'ਚ ਬਿਲਕੁਲ ਬੇਸ ਨੀ ਰਿਹਾ ਹੁਣ ਸਟੱਡੀ ਦਾ ਬਿਲ ਬਿਲਕੁਲ ਵੀ ਪੜ੍ਹਾਈ ਨੀ ਏਗੀ ਉੱਧਰ, ਟੀਚਰਸ ਵੀ ਬਿਲਕੁਲ ਹਾਂ ਟੀ ਟੀਚਰਸ ਵੀ ਐਕਸਪੀਰੀਅੰਸ 'ਚ ਕੋਈ ਨੀ ਹੈਗੇ। ਹਾਂ ਨੀ ਮੈਂ ਹੁਣ ਗੁੜੀਆਂ ਨੂੰ ਪਾਣਾ ਸੀ ਨਾ 'ਤੇ ਸਾਰ ਦੋ, ਤਿੰਨ ਸਕੂਲਾਂ 'ਚ ਮੈਂ ਹੋ ਕੇ ਆਈ ਆ, ਸਭ ਦਾ ਪ ਤਾ ਕੀਤਾ ਹੈਗਾ ਵੇ 'ਤੇ ਐਸ ਡੀ ਸੀਨੀਅਰ ਈ ਸਈ ਨਿਕਲਿਆ ਫਿਰ ਮੈਂ ਇੱਥੇ ਪਾਇਆ ਆਪਣੀ ਗੁੜੀਆਂ ਨੂੰ।
ਸੀਨੀਅਰ ਦੇ ਇਚ ਮੇਰਾ ਮੋਡਲ ਵਿਚ ਹੈਗਾ ਹੁਨੇ ਪਾਇਆ ਇਨੂੰ।
ਅੱਛਾ ਅੱਛਾ ਨੀ ਇਹਦੀ ਸਟੱਡੀ ਬਹੁਤ ਅੱਛੀ ਹੈਗੀ ਹੈ ਹਾਂ। ਹਾਂ ਪੜ੍ਹਾਈ ਬਹੁਤ ਵਧੀਆ ਇੱਧਰ।
ਹਾਂਜੀ ਉੱਧਰ ਹੀ ਪਾਇਆ ਮੈਂ ਵੱਡਾ। ਉੱਧਰ ਹੀ ਜਾ ਰਿਹਾ ਉਹਨਾਂ ਬੇਸ ਖਰਾਬ ਹੋ ਜਾਏ। ਅੱਗੇ ਥੋੜਾ ਕਮਜ਼ੋਰ ਪੜ੍ਹਾਈ ਚ ਫਿਰ ਸਕੂਲ ਚੇਂਜ ਕਰਨ ਦੀ ਨਾ। ਦਿੱਕਤ ਹੋ ਜਾਂਦੀ ਹੋਰ ਕੁਛ ਨੀ ਕਦੇ ਇਧਰ ਕਦੇ ਟਊਸ਼ਨ ਤੇ ਸ਼ੁਰੂ ਤੋਂ ਜਾ ਰਿਹਾ ਮੇਰਾ। ਪੜ੍ਹਾਈ ਚ ਠੀਕ ਹੈਗਾ ਹੁਣ ਜਿਵੇਂ ਥਰਡ ਕਲਾਸ ਵਿੱਚ ਆਇਆ ਨਾ ਹੁਣ ਥਰਡ ਵਿੱਚ ਆਇਆ ਹਣ ਸੈਕਿੰਡ ਵਿਚ ਹਾਂਜੀ ਹਣ ਥਰਡ ਵਿਚ ਹੈਗਾ। ਉਹ ਜਿਵੇਂ ਸਟੱਡੀ ਅੱਗੇ ਅੱਗੇ ਚੱਲੇਗੀ ਤੁਹਾਨੂੰ ਪਤਾ ਹੈ ਓਨੀ ਪੜ੍ਹਾਈ ਵਧਦੀ ਜਾਏ। ਗੀ ਮੁਸ਼ਕਿਲ ਹੋ ਜਾਏਗੀ ਨਾ ਸਟੱਡੀ ਦੇ ਹਿੰਦੂ ਪਬਲਿਕ ਦੀ ਬੜੀ ਜ਼ਿਆਦਾ। ਸਿਲੇਬਸ ਬਹੁਤ ਟੱਫ ਹੈਗਾ ਉੱਧਰ ਦਾ ਵੀ।
ਅੱਛਾ।
ਹਾਂਜੀ ਚਲੋ।
ਠੀਕ ਕਾਕੇ ਨਾ ਜਾ ਉਧਰ।